ਹੈਲੋ।
ਹਾਂਜੀ, ਸਤਿ ਸ਼੍ਰੀ ਕਾਲ ਜੀ।
ਸਤਿ ਸ੍ਰੀ ਕਾਲ ਭੈਣ ਜੀ, ਹੋਰ ਕੀ ਹਾਲ ਚਾਲ ਨੇ?
ਵਧੀਆ ਅਸੀ ਠੀਕ ਆਂ, ਤੁਸੀਂ ਸੁਣਾਓ।
ਬਸ ਅਸੀਂ ਵੀ ਠੀਕ ਆਂ। ਹੋਰ ਕੀ ਕਰਦੇ ਪਏ ਸੀ?
ਬਸ ਕੁਛ ਨੀ ਚਾਹ ਬਣਾਈ, ਸ਼ਾਮ ਦੀ ਚਾਹ ਪੀਂਦੇ ਪਏ ਆ, ਆਜੋ ਪੀ ਲੋ।
ਬਸ ਮੈਂ ਵੀ ਬਣਾਵਾਂਗੀ ਹੁਣ, ਬਸ ਪੰਜ ਦਸ ਮਿੰਟ ਇੱਚ। ਤੇ ਪਹਿਲੇ ਮੈਂ ਕਿਹਾ ਤੁਆਡੇ ਨਾਲ ਗੱਲ ਕਰ ਲਵਾਂ। ਫਿਰ ਦੇਖਨੀ ਆਂ, ਬਣਾਦੀ ਆਂ ਚਾਹ। ਕੁੱਛ ਅੱਜ ਰਾਤੀ ਸਾਡੀ ਲਾਈਟ ਗਈ ਰਈ ਏ, ਤੇ ਸਾਨੂੰ ਬਸ ਲਾਈਟ ਗਈ ਰਈ ਏ ਸਾਰੀ ਰਾਤ ਐਵੇਂ ਨਿਕਲੀ, ਦਿਨੇ ਵੀ ਨਾ ਆਈ ਲਾਈਟ, ਦੁਪਹਿਰੇ ਦੋ ਵਜੇ ਲਾਈਟ ਆਈ ਐ। ਪਤ ਪਤਾ ਨੀ ਕੋਈ ਫਾਲਟ ਹੋ ਗਿਆ ਸੀ, ਯਾਂ ਕੀ ਚੱਕਰ ਸੀ। ਬੜੀ ਪਰੇਸ਼ਾਨੀ ਹੋਈ ਸਾਨੂੰ ਤੇ ਅੱਜ।
ਦੱਸ, ਪਾਣੀ ਦੀ ਦਿੱਕਤ ਹੋ ਜਾਂਦੀ ਏ।
ਪਾਣੀ ਦੀ, ਸਗੋਂ ਪਾਣੀ ਨੀ ਮੁੱਕਿਆ। ਓਰ ਓ ਤੇ ਮਸ ਲਾਈਟ ਨੀ ਹੈਗੀ ਸੀ ਨਾ ਫਿਰ ਕੱਪੜੇ ਮੇਰੇ ਕੱਲ ਦੋ ਦਿਨ ਦੇ ਹੋ ਗਏ ਸੀ, ਤੇ ਉਹ ਕੱਪ ਕੱਪੜੇ ਪਏ ਦੇ ਸੀ ਫਿਰ ਉਹ ਧੋਤੇ ਧੁਤੇ ਨੇ ਹੁਣ ਧੋਤੇ ਨੇ।
ਆਜ ਵੈਸੇ ਗਰਮੀ ਤੇ ਨੀ ਹੈਗੀ ਇੰਨੀ, ਬਾਰਿਸ਼ ਕਰਕੇ।
ਹਾਂ ਬਾਰਿਸ਼ ਚੋ ਆ ਰਈ ਏ, ਸਵੇਰ ਦੀ ਤੇ ਬਾਰਿਸ਼ ਲੱਗੀ ਹੋਈ ਐ, ਹੁਨ ਰੁਕੀ ਏ। ਸਫਾਈਆਂ ਵੀ ਨੀ ਸਵੇਰੇ ਕੀਤੀਆਂ ਅਸੀਂ, ਤੇ ਹੁਣ ਸਫਾਈਆਂ ਵੀ ਹੁਣ ਕੀਤੀਆਂ ਨੇ।
ਅੱਛਾ, ਹਾਂ। ਪਾਣੀ ਦੇ ਬਿਨਾਂ ਤੇ ਕੋਈ ਕੰਮ ਹੋਣਾ ਨੀ ਨਾ।
ਹਾਂ। ਤੇ ਮੈਂ ਤਾਨੂੰ ਫੋਨ ਤਾਂ ਕੀਤਾ ਸੀ, ਕਿ ਮੈਂ ਸੀ ਨਾ ਘੁੰਮਣ ਦਾ, ਕਿਧਰੇ ਬਾਰ ਘੁੰਮਣ ਦਾ ਪ੍ਰੋਗਰਾਮ ਬਨਾ ਰਹੇ ਸਾਂ। ਪੰਜ ਛੇ ਜਾਣੇ ਛੇ ਸੱਤ ਜਾਣੇੇ ਹੋ ਜਾਗੇ ਅਸੀਂ, ਹੁਣੇ ਮੈਂ ਥੋੜੀ ਦੇਰ ਪਹਿਲੇ ਕਿਸੇ ਹੋਰ ਨਾਲ ਗੱਲ ਕੀਤੀ ਹੈ। ਤਾਂ ਵੀ ਜਾਨਣ ਵਾਲੀਆਂ ਆਈਆਂ। ਆਪਣੀ ਏਜ ਗਰੁੱਪ ਦੇ ਨਾਲ ਜਾਵਾਂਗੇ। ਮੈਂ ਕਿਹਾ ਘੁੰਮ ਕੇ ਆਉਂਦੇ ਆ ਕਿਧਰੇ।
ਮੇਰਾ ਤੇ ਆਪਣਾ ਬੜਾ ਮਨ, ਹੂੰ ਮੇਰਾ ਬੜਾ ਮਨ ਹੈ ਘੁੰਮਣ ਜਾਣ ਦਾ ਮੈਂ ਤੇ ਆਪ ਬੜਾ ਚਿਰ ਦੀ ਕਹਿੰਦੀ ਪਈ ਆ ਕਿਧਰੇ ਘੁਮਾ ਲਿਆਓ, ਘੁਮਾ ਲਿਆਓ।
ਹਾਂ ਵੇਖ ਲਉ, ਮੈਂ ਤੁਹਾਡੇ ਦਿਲ ਦੀ ਗੱਲ ਬੁੱਝ ਲਈ ਐ। ਤੇ ਮੈਂ ਕਿਹਾ ਇਹਨਾਂ ਨੂੰ ਭੈਣ ਜੀ ਨੂੰ ਫ਼ੋਨ ਕਰਨੀ ਆ, ਪੁੱਛਾਂ ਪਹਿਲਾਂ ਕਿੱਧਰੇ ਘੁੰਮ ਕੇ ਆਏ ਨੇ। ਕਿ ਨਹੀਂ ਘੁੰਮ ਕੇ ਆਏ, ਇਸ ਵਾਰੀ ਗਏ ਸੀ ਕਿਧਰੇ।
ਹਾਂ ਕਿਧਰੇ ਵੀ ਨਹੀਂ ਗਈ ਬਸ ਕੰਮ ਲ ਹੋ ਰਿਹਾ ਸੀ ਨਾ ਘਰ ਚ ਤੇ ਕਿੱਧਰੇ ਜਾ ਹੀ ਨਹੀਂ ਹੋ ਪਾਇਆ ਐਤਕੀ ਤੇ।
ਚਲੋ ਫਿਰ ਤੇ ਮੈਂ ਠੀਕ ਫੋਨ ਕੀਤਾ ਐ ਤੁਹਾਨੂੰ, ਤੁਸੀ ਹ
ਹਾਂ।
ਤੇ ਤੁਸੀ ਆਪਣੀ ਤਿਆਰੀ ਕਰੋ, ਮੈਂ ਸੰਡੇ ਤੱਕ ਨਾ ਪ੍ਰੋਗਰਾਮ ਬਣਾ ਰਹੀ ਹਾਂ, ਇੱਥੇ ਨੇੜੇ ਜਾਵਾਂਗੇ ਜ਼ਿਆਦਾ ਦੂਰ ਜਾਵਾਂਗੇ, ਸਾਡੇ ਮਤਲਬ ਇੱਥੋਂ ਦੋ ਢਾਈ ਘੰਟੇ ਦਾ ਰਸਤਾ ਐ। ਆਪਣਾ ਦੋ ਦਿਨ ਇੰਜੋਏ ਕਰਕੇ ਆ ਜਾਗੇ ਹੋਰ ਕੀ ਹੈ। ਨਹੀਂ ਤੇ ਮੈਂ ਕਿਹਾ ਸਾਨੂੰ ਤੇ ਘਰ ਸਾਨੂੰ ਤੇ ਘਰਾਂ ਚੋਂ ਟਾਇਮ ਮਿਲਦਾ ਨਹੀਂ ਹੈਗਾ ਔਰ ਨਾ ਹੀ ਸਾਨੂੰ ਕਿਸੇ ਨੇ ਕਹਿਨਾ ਕਿ ਜਾਓ। ਘੁਮ ਆਓ।
ਹਾਂਜੀ ਸਹੀ ਕਹਿ ਰਹੇ ਹੋ ਫਿਰ ਅਸੀਂ
ਆਪਣਾ ਸਟੈਂਡ ਆਪੇ ਹੀ ਲੈਣਾ ਪਏਗਾ ਤੁਹਾਨੂੰ, ਸਾਨੂੰ ਹੀ ਢੀਠ ਬਣ ਕਹਿਣਾ ਪਏਗਾ ਕਿ ਹਾਂ ਅਸੀਂ ਜਾਂਦੇ ਹਾਂ ਘੁੰਮਣ, ਆਪੇ ਵੇਖੋ ਘਰ।
ਹਾਂ ਇੰਜੋਏ ਕਰਨ ਦਾ ਮਨ ਤੇ ਦੇਖੋ ਸਭ ਦਾ ਈ ਕਰਦਾ ਐ ਹੁਣ ਜੈਂਟਸ ਲੋਕ ਤੇ ਘੁੰਮ ਲੈਂਦੇ ਨੇ। ਕਿਸੇ ਕੰਮ ਦੇ ਸਿਲਸਿਲੇ ਚ ਜਾਣਾ ਪੈ ਜਾਂਦਾ ਉਹਨਾਂ ਨੂੰ, ਅਸੀਂ ਲੋਕਾਂ ਨੇ ਕਿੱਥੇ ਜਾਣਾ ਐ ਅਸੀਂ ਤੇ ਘਰ ਈ ਰਹਿੰਦੀਆਂ ਵਾਂ।
ਉਹੀ ਤੇ ਮੈਂ ਕਿਹਾ ਨਾ ਉਹੀ ਮੈਂ ਕਿਹਾ ਮੇਰੇ ਹਸਬੈਂਡ ਵੀ ਘੁੰਮ ਆਏ ਨੇ। ਉਹ ਵੀ ਆਪਣੇ ਦੋਸਤਾਂ ਨਾਲ ਘੁੰਮ ਆਏ ਨੇ। ਹੁਣ ਬੱਚੇ ਵੀ ਚਲੇ ਗਏ ਸੀ ਘੁੰਮ ਆਏ ਨੇ ਦੋ, ਤਿੰਨ, ਚਾਰ। ਦਿਨ ਆਏ ਨੇ। ਸਗੋਂ ਮੇਰਾ ਪੋਤਰਾ ਛੋਟਾ ਵੇ। ਉਹਨੂੰ ਮੈਂ ਆਪਣੇ ਕੋਲ ਰੱਖਿਆ ਤਿੰਨ ਦਿਨ।
ਅੱਛਾ ਠੀਕ ਰਹਿ ਜਾਂਦਾ ਏ, ਇੰਨਾ ਛੋਟਾ ਐ ਉਹ ਤੇ।
ਪਹਿਲੀ ਵਾਰੀ ਰੱਖਿਆ ਸੀ ਮੈਂ ਤੇ, ਤੇ ਵੇਖਿਆ ਫੇਰ ਪਰ ਰਹਿ ਜਾਂਦਾ ਰਹਿ ਗਿਆ ਸੀ। ਬਸ ਛੋਟਾ ਜਿਆਦਾ ਛੋਟਾ ਹਾਂ ਛੋਟਾ ਈ ਆ ਹਜੇ ਛੇ ਮਹੀਨਿਆਂ ਦਾ ਹੋਇਆ ਨਾ। ਤੇ ਨਾਲ ਵੀ ਨਹੀਂ ਬੱਚੇ ਲਿਜਾ ਸਕਦੇ ਸੀ।
ਫਿਰ ਤੁਸੀਂ ਰੱਖ ਲਿਆ, ਤੁਹਾਡੇ ਕੋਲ ਰਹਿ ਗਿਆ, ਫਿਰ ਰਾਤੀ ਤੰਗ ਨਹੀਂ ਕੀਤਾ ਉਹਨੇ।
ਨਹੀਂ ਇਹ ਹੀ ਸ਼ੁਕਰ ਕਰੋ ਨਹੀਂ ਤੰਗ ਕੀਤਾ ਮੈਂ ਮੈਨੂੰ ਪਤਾ ਹੈ ਨਾ ਮੇਰੇ ਅੱਗੇ ਵੀ ਸੋ ਜਾਂਦਾ ਐ। ਇੱਕ ਦੋ ਵਾਰੀ ਮੇ ਕੋਲ ਅੱਗੇ ਮੈਂ ਇਹਨੂੰ ਰਾਤੀ ਸਵਾ ਲਿਆ ਸੀ ਆਪਣੇ ਕੋਲ। ਇਹ ਸਾਡੇ ਘਰ ਸਾਡੇ ਘਰ ਵਿਆਹ ਸੀ ਨਾ ਮਹਿਮਾਨ ਬੜੇ ਆਏ ਹੋਏ ਸੀ, ਫਿਰ ਬਿਸਤਰੇ ਤੁਹਾਨੂੰ ਪਤਾ ਵੇਖ ਕਮਰੇ ਚ ਸਭ ਨੂੰ ਬਿਸਤਰੇ ਵੀ ਕਰਕੇ ਦੇਣੇ, ਤੇ ਫਿਰ ਉਹਨੂੰ ਉਦੋਂ ਨਾ ਮੈਂ ਕ ਕਾਕੇ ਨੂੰ ਆਪਣੇ ਕੋਲ ਸਵਾ ਲਿਆ ਸੀ ਤੇ ਮੇਰੇ ਕੋਲ ਸੋ ਗਿਆ ਸੀ।
ਸਹੀ ਏ ਫਿਰ ਦਾਦੇ ਪੋਤਰੇ ਦੀ ਉਹ ਫਿਰ ਤੇ ਇਸ ਤੋਂ ਵਧੀਆ ਇਸ ਤੋਂ ਵਧੀਆ ਤੇ ਕੋਈ ਗੱਲ ਈ ਨਹੀਂ ਹੈਗੀ ਫਿਰ ਹੋਰ ਦਾਦੀ ਪੋਤਰੇ ਦੀ ਤੇ ਫਿਰ। ਖੂਬ ਬਣੇਗੀ, ਜੇ ਪੋਤਰਾ ਰਹਿੰਦਾ ਈ ਦਾਦੀ ਕੋਲ‌ ਏ।
ਹਾਂ ਤੇ ਬਸ ਉਹੀ ਨਾ ਮੈਂ ਕਿਹਾ ਸਾਰੇ ਤੁਸੀਂ ਸਾਰੇ ਘੁੰਮ ਆਏ ਓ ਤੁਹਾਡੇ ਕਿਸੇ ਦੇ ਮੂੰਹ ਚੋਂ ਨੀ ਲਿਆ ਕਿ ਜਾਓ ਮੰਮੀ ਹੁਣ ਤੁਸੀਂ ਵੀ ਘੁੰਮ ਆਓ।
ਹਾਂ ਆਹ ਆ ਮੰਮੀਆਂ, ਮੰਮੀਆਂ ਨੂੰ ਕੌਣ ਪੁੱਛਦਾ ਐ ਜੀ। ਮੰਮੀਆਂ ਨੂੰ ਕੋਈ ਕੋਈ ਨਹੀਂ ਪੁੱਛਦਾ ਮੰਮੀਆਂ ਘਰ ਜੋਗੀਆ ਈ ਹੁੰਦੀਆਂ ਨੇ ਰੋ ਰੋਟੀ ਬਣਾਉਣ ਵਾਸਤੇ, ਹਾਂ।
ਬਣਾਇਆ ਮੈਂ ਕਿਹਾ ਮੈਂ ਹੁਣ ਤੁਸੀਂ ਜੋ ਮੈਨੂੰ ਕੋਈ ਰੋਕ ਵੀ ਨਹੀਂ ਸਕਦਾ। ਮੈਂ ਕਿਹਾ ਤੁਸੀਂ ਸਾਰੇ ਹੋ ਆਏ ਓ। ਹੁਣ ਤੁਸੀਂ ਮੈਨੂੰ ਕੋਈ ਰੋ ਕਹਿ ਨਹੀਂ ਸਕਦੇ ਕਿ ਤੁਸੀਂ ਨਹੀਂ ਜਾਣਾ। ਮੈਂ ਕਿਹਾ ਹੁਣ ਮੈਂ ਵੀ ਪ੍ਰੋਗਰਾਮ ਬਣਾਉਂਦੀ ਆ। ਹੁਣ ਆਪਣੀ ਸਹੇਲੀਆਂ ਨੂੰ ਮੈਂ ਵੀ ਇਕੱਠਾ ਕਰ ਨੀਆ ਤੇ ਮੈਂ ਵੀ ਦੋ ਦਿਨ ਲਗਾ ਕੇ ਆਣੀ ਆ।
ਹਾਂ ਤੇ ਅਸੀਂ ਨਾ ਮੈਂ ਸੋਚ ਰੀ ਸੀ ਅਸੀਂ ਕਿੱਟੀ ਵੀ ਸ਼ੁਰੂ ਕਰ ਲੈਂਣੇ ਆ ਇਸੀ ਬਾਹਨੇ ਨਾ ਅਸੀਂ ਮਿਲਿਆ ਕਰਾਂਗੇ ਹਰ ਮਹੀਨੇ।
ਹਾਂਜੀ ਆਹ ਤੇ ਹੈ ਈ ਆ ਮੈਂ, ਕੋਈ ਨੀ, ਹਾਂ। ਉਹ ਤੇ, ਕੋਈ ਗਮ ਇਹ ਬਹਾਨੇ ਨਾਲ ਈ ਮਿਲਿਆ ਜਾਂਦਾ ਐ ਜੀ। ਇਨਾਂ ਨੂੰ ਕੰਮ ਤੋਂ ਆਇਆ ਵੀ ਨੀ ਜਾਂਦਾ ਨਾ ਉਹ ਮਿਲਿਆ ਹੁਨ
ਹਾਂਜੀ ਉਂਝ ਅਸੀਂ ਜੇ ਕਹੀਏ ਨਾ ਅਸੀਂ ਮਿਲ ਆਈਏ ਜਾ ਕੇ ਤੇ ਅਸੀਂ ਨੇ ਨੀ ਜਾ ਪਾਵਾਂਗੇ ਸਾਡੇ ਕੰਮ ਈ ਨੀ ਖਤਮ ਹੁੰਦੇ ਤੇ ਮੈਂ ਕਿਹਾ ਚਲੋ ਕਿੱਟੀ ਪਾਣੇ ਆ ਮੇਰੀ ਨਾ ਖਤਮ ਹੋਗੀ ਐ ਕਿਧਰੇ ਹੋਰ ਪਾਈ ਹੋਈ ਸੀ ਪਹਿਲੇ, ਤੇ ਉਹ ਖਤਮ ਹੋ ਗਈਆਂ ਨੇ ਹੁਣ ਮੈਂ ਉੱਥੇ ਪਾਣੀ ਨੀ ਹੈਗੀ ਉਹ ਮੈਨੂੰ ਪਸੰਦ ਨੀ ਐ ਜ਼ਿਆਦਾ ਲੋਕ, ਤੇ ਮੈਂ ਸੋਚ ਰੀ ਆ ਹੁਣ ਮੈਂ ਆਪਣੀ ਕਿਟ ਟੀ ਸ਼ੁਰੂ ਕਰ ਲਵਾਂ ਤੇ ਫੇਰ ਆਪਣੇ ਕਲੋਜ ਕਲੋਜ ਮੈਂਬਰਸ ਵਿੱਚ ਰੱਖਾਂਗੇ ਹਰ ਮਹੀਨੇ ਆਪਣਾ ਮਿਲ ਵੀ ਲਵਾਂ ਕਰਾਂਗੇ ਤੇ ਇਹ ਪਾਰਟੀ, ਪਾਰਟੀ ਵੀ ਪਾਰਟੀ ਵੀ ਹੋ ਜਾਏਗੀ, ਇੰਜੋਏ ਵੀ ਹੋਜੇਗਾ, ਮੇਲ-ਜੋਲ ਵੀ ਹੋਜੇਗਾ। ਤੇ ਇਹ ਵੀ ਨੀ ਹੋਏਗਾ ਕੀ ਸਾਰਾ ਫਿਰ ਸਾਰਾ ਦਿਨ ਘਰ ਰਹਿ ਕੇ ਕਿਸੇ ਵੇਲੇ ਮਨ ਕਰਦਾ ਵੀ ਅਸੀਂ ਵੀ ਜਾਈਏ ਬਾਹਰ ਕਿਤਰੇ।
ਹਾਂ ਬਸ ਇਸੇ ਕਰ ਕੇ ਕਹਿੰਦੇ ਮੈਂ ਉਹੀ ਘਰ ਬਹਿ-ਬਹਿ ਕੇ ਨਾ ਮਨ ਆਖ ਗਿਆ ਸੀ ਕਿਸੇ ਵੇਲੇ ਤੇ ਮਨ ਇੰਨਾ ਉਦਾਸ ਹੋ ਜਾਂਦਾ ਨਾ। ਫੇਰਨਾ ਕਿਧਰੇ ਜਾਣਾ ਕਿਧਰੇ ਵੀ ਚਲ ਗਰਮੀ ਕਰਕੇ ਵੈਸੇ ਨੀ ਨਿਕਲਿਆ ਜਾਂਦਾ ਕਿਧਰੇ ਤੇ ਕਿਧਰੇ ਕਾਕੇ ਛੋਟੇ ਕਰਕੇ ਤਾਂ ਨੀ ਨਿਕਲਿਆ ਜਾਂਦਾ।
ਪਹਿਲੇ ਚਲੇ ਜਾਂਦੇ ਸੀ ਜਦੋਂ ਬੱਚੇ ਛੋਟੇ ਸੀ ਤੇ ਚਲੋ ਮੰਮੀ ਘਰ ਹੋ ਆਏ ਨਾ ਦਸਦੇ ਨਆਏ ਾਹੁਣ ਤੇ ਉਹ ਵੀ ਨੀ ਜਾ ਹੁੰਦਾ ਹੁਣ ਬੱਚੇ ਵੱਡੇ ਹੋ ਗਏ ਨੇ ਹੁਣ ਜਾ ਹੀ ਨਹੀ ਪਾਉਂਦੇ
ਮੈਂ ਕਿਹਾ ਚਲੋ ਫੋਨ ਕਰਨੀ ਆ ਚਾਰ ਪੰਜ ਬੰਦੇ ਕੱਠੇ
ਹਾਂਜੀ ਮੈਂ ਤੇ ਤਿਆਰ ਹਾਂ ਮੈਨੂੰ ਤੇ ਜਦੋਂ ਮਰਜ਼ੀ ਤੁਸੀਂ ਕਹਿਣਾ ਮੈਂ ਤਿਆਰ ਆ ਜਾਣ ਵਾਸਤੇ
ਹਾਂ ਤੇ ਫੇਰ ਉਹਨੂੰ ਮੈਂ ਸੰਡੇ ਦਾ ਬਣਾ ਲੈਂਨੇ ਆ ਪ੍ਰੋਗਰਾਮ ਸੰਡੇ ਨੂੰ ਚਾਹਵਾਂਗੇ ਦੇਖੋ ਸੰਡੇ ਨੂੰ ਸਵੇਰ ਵੇਲੇ ਨਿਕਲਾਂਗੇ ਤੇ ਅਸੀਂ ਇੱਕ ਦਿਨ ਤੇ ਉਹ ਵੀ ਹੋ ਜਾਏਗਾ ਇੱਕ ਅਗਲਾ ਦਿਨ ਸੋਮਵਾਰ ਦਾ ਹੋ ਗਿਆ ਤੇ ਮੰਗਲਵਾਰ ਸ਼ਾਮ ਤੱਕ ਵਾਪਸੀ ਨਿਕਲ ਆਵਾਂਗੇ
ਮਤਲਬ ਦੋ ਨਾਈਟ ਦਾ ਸਟੇ ਹੋਏਗਾ ਸਾਡਾ ਫਿਰ ਉਸ ਹਿਸਾਬ ਨਾਲ ਫਿਰ ਬੰਦਾ ਪੈਕਿੰਗ ਉਸ ਹਿਸਾਬ ਨਾਲ ਕਰਦਾ ਹੈ ਨਾ ਫਿਰ ਦੋ ਦਿਨ
ਆਪਣੇ ਤੇ ਗਰਮ ਕੱਪੜੇ ਵੀ ਇੱਕ ਅੱਧਾ ਰੱਖ ਲਿਆ ਜੇ ਇੱਕ, ਦੋਂ ਸਵੈਟਰ ਰੱਖ ਲਿਇਆ, ਸ਼ੋਲ ਰੱਖ ਲੈਣਾ ਆਪ ਆਪਣਾ, ਕਿਉਂਕਿ ਜਾਣ ਦਾ ਦੇਖੋ ਗਰਮੀ 'ਚ ਤੇ ਠੰਡੀ ਜਗਾ ਜਾਣ ਦਾ ਈ ਮਜ਼ਾ ਏ।
ਸਈ ਕਹਿ ਰੇਓ ਹੋਰ ਕੀ ਗਰਮੀ 'ਚ ਹਾਂ ਗਰਮੀ ਚੋਂ ਗਰਮੀ 'ਚ ਜਾਣ ਦਾ ਕਿਦਾਂ ਮਨ ਕਰਦੇਅ।
ਬਸ ਮੈਂ ਕਿਹਾ ਮੈਂ ਚਲੋ ਛੋਟਾ ਜਾ ਈ ਚਾਏ ਪਾਵੇਂ ਨੇੜੇ ਦਾ ਈ ਬਣਾਈਏ। ਪਰ ਅਸੀਂ ਜਾਣ ਮੈਂ ਜਾਣਾ ਜ਼ਰੂਰ ਏ, ਮੈਂ ਹੁਣ ਘਰ ਨਈ ਨਾ ਆਕ ਗਈ ਸੀ ਬੜਾ
ਸਹੀ ਕਹਿ ਰਹੇ ਹੋ ਮਨ ਤੇ ਕਰਦਾ ਈ ਐ।
ਫੇਰ ਤੁਸੀਂ ਤੁਹਾਡੇ ਤੁਹਾਡੀ ਕੋਈ ਫਰੈਂਡ ਫਰੁੰਡ ਹੈਗੀ ਹੋਰ ਕੋਈ ਹੋਰ ਵੀ ਜਾਣਾ ਕਿਸੇ ਨੇ?
ਹਾਂ ਤੇ ਹੈ ਫਰੈਂਡਸ ਹੈਗੀ ਇੱਕ ਹੀ ਹੈਗੀ ਵੈਸੇ ਤੇ ਮੈਂ ਉਹਨੂੰ ਕਹਾਂਗੀ ਜੇ ਉਹਨੂੰ ਮੈਂ ਵੀ, ਪੁੱਛ ਲਾਂਗੀ ਜੇ ਜਾਏਗੀ ਤੇ
ਹਾਂ ਮੈਂ ਮੈਂ ਕਿਹਾ ਸੈਵਨ ਸੀਟਰ ਵਾਲੀ ਅਸੀਂ ਕਰ ਲਾਂਗੇ ਨਾ ਟੈਕਸੀ ਉਹ ਇੱਕ ਜਾਣੇ ਨਾਲ ਮੈਂ ਗੱਲ ਕੀਤੀ ਏ ਤੇ ਉਹ ਕਹਿ ਰਹੀ ਕਿ ਮੈਂ ਤੇ ਅਰੇਂਜਮੈਂਟ ਕਰਵਾ ਦਾਂਗੀ ਤੁਹਾਡਾ ਤੇ ਮੈਂ ਕਿਹਾ ਚਲੋ ਉਹ ਅਰੇਂਜਮੈਂਟ ਕਰਵਾ ਦੇਣਗੇ ਤੇ ਫੇਰ ਸੱਤ ਦਿਨ ਕਾ ਅਸੀਂ ਚਲੋ ਜਾਵਾਂਗੇ ਉੱਥੇ ਬੜਾ ਅੱਛਾ ਹੈਗਾ ਏ ਗਈ ਹੋਈ ਹਾਂ ਅੱਗੇ ਵੀ ਮੈਂ ਗਈ ਹੋਈ ਹਾਂ ਬੜਾ ਅੱਛਾ ਹੈ ਗੁਰਦੁਆਰਾ ਵੀ ਉੱਥੇ ਬੜਾ ਸੋਹਣਾ ਬਣਿਆ ਦਾ
ਹਾਂ ਠੀਕ ਏ ਗੁਰਦੁਆਰੇ ਤੇ ਬੜੀ ਅਰਾਮ ਹੋ ਜਾਂਦਾ ਗੁਰਦੁਆਰੇ ਰਹਿਣ ਦਾ ਆਸਾਨੀ ਬੜਾ ਸੁੱਖ ਹੁੰਦਾ ਹੈ
ਦੇ ਆ ਅਗਰ ਤੁਹਾਡੀ ਸਾਰਿਆਂ ਦੀ ਰਜਾਮੰਦੀ ਹੋਏਗੀ ਨਾ ਐਥੇ ਗੁਰਦੁਆਰੇ ਵਿੱਚ ਸਟੇ ਕਰ ਲਾਂਗੇ ਐਸਾ ਕੁਛ ਨੀ ਹੈ ਬਹੁਤ ਅੱਛੀ ਤੇ ਆਮ ਹੈਗੇ ਨੇ ਗੁਰਦੁਆਰੇ ਚ।
ਅੱਛਾ ਹਾਂ ਤੇ ਫੇਰ ਇਸ ਤੋਂ ਵਧੀਆ ਹੋਰ ਕੋਈ ਗੱਲ ਹੀ ਨੀ ਹੈਗੀ ਜ਼ਰੂਰੀ ਇੰਨੇ ਇੰਨੇ ਪੈਸੇ ਦੇਣੇ ਆ ਹੋਰ, ਹੋਟਲਾਂ ਚ ਗੁਰਦੁਆਰੇ ਚ।
ਉਹੀ ਪੈਸੇ ਬਚਾ ਕੇ ਸ਼ੋਪਿੰਗ ਹੋਜੇਗੀ ਹੋਰ ਖਾਣਾ ਪੀਣਾ ਤੇ ਤੁਵਾਨੂੰ ਪਤਾ ਹੀ ਹੈ ਬਾਹਰਵੇ ਈ ਹੁੰਦਾ ਵੇ ਤੇ ਚਲੋ ਗੁਰਦੁਆਰੇ ਰੁਕ ਜਾਵਾਂਗੇ। ਉੱਥੋ ਫੇਰ ਆਰਾਮ ਨਾਲ ਬਨਾਓ ਉੱਥੇ ਰਾਸਤੇ ਚ ਲੰਗਰ ਵੀ ਉੱਥੇ ਤੇ ਇੰਨਾ ਏਨਾ ਸੁਵਿਧਾ ਵੀ ਹੈਗੀ ਏ ਕਿ ਓ ਕਹਿੰਦੇ ਨੇ ਵੀ ਵੈਸੇ ਲੰਗਰ ਨਹੀਂ ਦੇਂਦੇ ਹੈਗੇ। ਸਟੇਸ਼ਨਾਂ ਵਾਲੇ ਗੁਰਦੁਆਰਿਆਂ ਤੇ। ਪਰ ਜੇ ਉਹ ਉੱਥੇ ਅੰਦਰ ਜਾ ਕੇ ਕਹੋ ਨਾ ਕਿ ਅਸੀਂ ਸੇਵਾ ਕਰ ਦਾਂਗੇ ਅਸੀਂ ਆਪੇ ਪਕਾ ਲਾਂਗੇ ਐਥੇ ਤਾਂ। ਫੇਰ ਉਹ ਖਾ ਬਣਾਣ ਵੀ ਦਿੰਦੇ ਜੇ ਖਾ ਇੱਕ ਟਾਈਮ ਅਸੀਂ ਖਾ ਵੀ ਸਕਦੇ ਸਕਦੇ ਆ ਹਾਂ।
ਇਹ ਤੇ ਬੜੀ ਵਧੀਆ ਗੱਲ ਏ ਆਪ ਬਣਾ ਲੋ ਆਪਣੀ ਮਰਜ਼ੀ ਦਾ ਸਭ ਸਮਾਨ ਮਿਲ ਜਾਏਗਾ ਓਥੇ। ਐਹ ਤੇ ਬੜੀ ਵਧੀਆ ਗੱਲ ਏ ਕਿਉਂਕਿ ਬਾਹਰ ਜਾ ਕੇ ਨਾ ਮਾਂ ਬਾਹਰ ਜਾ ਕੇ- ਕੇ ਇੱਕ ਦਿਨ ਹੀ ਬੰਦਾ ਖਾ ਸਕਦਾ।
ਹਾਂ ਨਹੀਂ ਖਾਯਾ ਜਾਂਦਾ ਬਸ ਬਾਜ਼ਾਰ ਦਾ ਚੀਜ਼ਾਂ ਦਾ ਉਦੋਂ ਮੈਂ ਪਿਛਲੀ ਵਾਰੀ, ਸਾਲ ਗਏ ਸਾ ਨਾ ਹੋ ਗਏ ਨੇ ਦੋ ਸਾਲ। ਉਦੋਂ ਇਹ ਨਾ ਮਾਂ ਗੁਰੂ ਅਰਜਨ ਦੇਵ ਜੀ ਦੇ ਗੁਰਪੁਰਬ ਚੱਲਦਾ ਹੈ ਉਹ, ਪਾਠ ਚਲਦੇ ਪਏ ਸੀ ਤੇ ਉਹ ਗੁਰਦੁਆਰੇ ਚ ਵੀ ਫੇਰ ਮਤਲਬ ਹੈਗਾ ਸੀ। ਇੰਤਜ਼ਾਮ ਉੱਥੇ ਵੀ ਪਾਠ ਹੋ ਰਹੇ ਸੀ ਫੇਰ ਮੈਂ ਉੱਥੇ ਆਪਣੀ ਵਾਰੀ, ਮੈਂ ਮੈਂ ਆਪਣੀ ਵਾਰੀ ਉੱਥੇ ਦੇ ਦਿੱਤੀ ਇੱਕ ਵਾਰੀ ਤੇ ਉੱਥੇ ਵੀ ਫੇਰ ਸੰਗਤ, ਬਾਦ ਚ ਬੜਾ ਕੁਛ ਬਣਾ ਕੇ ਲਿਆਂਦੀ ਸੀ ਤੇ, ਉੱਪਰ ਹਾਲ ਲੰਗਰ ਹਾਲ ਬਣਿਆ ਦਾ ਸੀ ਤੇ ਉੱਥੇ ਸਾਰੇ ਫੇਰ ਕੋਈ ਕਸਟਡ ਬਣਾ ਕੇ ਲਿਆਇਆ ਦਾ ਕੋਈ ਕੁਛ ਬਣਾ ਕੇ ਲਿਆਯਾ ਦਾ। ਤੇ ਮੈਂ ਕਿਹਾ ਚੱਲ ਮੈਂ ਮੇਰੇ ਪਾਠ ਵੀ ਨੀ ਛੁੱਟ ਮੇਰੇ ਪਾਠ ਵੀ ਨੀ ਛੂਟੇ।
ਅੱਛਾ ਹਾਂ ਇਹ ਤੇ ਵਧੀਆ ਗੱਲ ਏ। ਸਾਨੂੰ ਤਾਂ ਗੁਰਦੁਆਰੇ ਵਰਗੀ ਕੋਈ ਰੀਸ ਈ ਨੀ ਹੈਗੀ। ਗੁਰਦੁਆਰੇ ਤੋਂ ਵਧੀਆ ਤਾਂ ਕੋਈ ਹੈ ਈ ਨੀ ਰੀਸ।
ਮੈਂ ਕਿਹਾ ਉੱਥੇ ਹੀ ਚੱਲਾਂਗੇ‌। ਗੁਰਦੁਆਰੇ ਚ ਨਾ ਅਪਣਾ ਘਰ ਵਰਗਾ ਹਿਸਾਬ ਲੱਗਦਾ।
ਉਹ ਐਵੇਂ ਲੱਗਦਾ ਅਸੀਂ ਘਰ ਈ ਬੈਠੇ ਹੋਏ ਆਂ ਆਪਣੇ।
ਹਾਂ ਤੇ ਬਸ ਓਹੀ ਨਾ ਤੁਸੀਂ ਫੇਰ ਆਪਣੀ ਤਿਆਰੀ ਕਾਰ ਲੋ। ਸੰਡੇ ਤਕ ਦੀ ਜਾਂ ਆਪਣੀ ਇੱਕ ਜੇੜੀ ਫਰੈਂਡ ਏ ਉਹਨੂੰ ਤਿਆਰ ਕਰਲੋ ਫੇਰ ਅਸੀਂ। ਬਨਾਨੇ ਆਂ ਪ੍ਰੋਗਰਾਮ ਐ ਬਾਕੀਆਂ ਨੂੰ ਵੀ ਪੁੱਛ ਕੇ ਨਾ। ਤੁਹਾਨੂੰ ਦੱਸਣੀ ਆ ਫੇਰ ਫੋਨ ਕਰਕੇ ਤੁਸੀਂ ਬਸ ਆਪਣੀ ਪੱਕੀ ਤਿਆਰੀ ਰੱਖਿਆ ਜੇ।
ਹਾਂਜੀ- ਹਾਂਜੀ ਠੀਕ ਏ।
ਹਾਂ ਚਲੋ ਠੀਕ ਏ ਫੇਰ। ਕਰਨੇ ਆ ਗੱਲ ਫੇਰ ਮੈਂ ਸਾਰਾ ਕੁਛ ਪਤਾ ਕਰਕੇ ਤੁਹਾਨੂੰ ਦੱਸਣੀ ਆ। ਠੀਕ ਹੈ। ਚਲੋ, ਸਤਿ ਸ਼੍ਰੀ ਅਕਾਲ।
ਕਰੀ, ਸਤਿ ਸ਼੍ਰੀ ਅਕਾਲ।